ਸਤਿ ਸ਼੍ਰੀ ਆਕਾਲ ਬਸ ਵਧੀਆ, ਤੁਸੀਂ ਦੱਸੋ, ਤੁਹਾਡੇ ਕੀ ਹਾਲ ਨੇ?
ਮੈਂ ਵੀ ਠੀਕ ਹੈਗੀ ਹਾਂ ਭੈਣ ਜੀ। ਹੋਰ
ਬਸ ਤਾਂ ਕਰਕੇ ਵਿਹਲੇ ਹੋਏ ਆ ਬਸ। ਕਰਾ ਦੇ ਕੰਮ ਵਗੈਰਾ
ਅੱਛਾ, ਬਿਜੀ ਤਾਂ ਨੀ ਸੀਗੇ, ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀਗੀ। ਠੀਕ ਹੈ ਭੈਣ ਜੀ। ਭੈਣ ਜੀ, ਮੈਂ ਤਾਂ ਫੋਨ ਕੀ ਤਾਂ ਮੈਂ ਨਾ, ਏ ਕਿ ਜੇ ਹੁਣ ਇਸ ਟਾਈਮ ਗਰਮੀ ਬੜੀ ਚੱਲਦੀ ਪੀ ਐ। ਤੇ ਬਹੁਤ ਬੁਰਾ ਹਾਲ ਐ ਗਰਮੀ ਦੇ ਨਾਲ ਤੇ ਮੈਨੂੰ ਖੁਦ ਨੂੰ ਲੂ ਲੱਗ ਗੀ ਏ, ਮੈਂ ਆਪ ਬਿਮਾਰ ਹੋਈ ਪਈ ਐ ਇਸ ਟੈਮ। ਮੈਨੂੰ ਇਹ ਨੀ ਸਮਝ ਆਉਂਦਾ ਪਿਆ ਲੂ ਤੋਂ ਬਚਣ ਅ ਕੀ ਕੁੱਝ ਕਰੀਏ? ਹੁਣ ਮੈਨੂੰ ਰਾਤ ਦੀ ਤਬੀਅਤ ਬੜੀ ਖ਼ਰਾਬ ਹੋਈ ਪ
ਆਹੋ, ਬਈ ਗਰਮੀ ਬੜੀ ਹੋਈ ਦੀ ਏ, ਤਾਂ ਘਰੋਂ ਨਿਕਲਣ ਦਾ ਜੀ ਨਹੀਂ ਕਰਦਾ। ਮਤਲ ਲਵ, ਮੇਰਾ ਆਪ ਮਨ ਸੀ, ਮੈਂ ਕਿਹਾ ਛੁੱਟੀਆਂ ਪੈਣਗੀਆਂ ਕੋਲੇਜ ਦੀਆ, ਮੈਂ ਜਾਵਾਂਗੀ ਕਿਥ ਇੱਥੇ ਘੁੰਮਣ ਵਗੈਰਾ, ਬਟ ਹੁਣ ਘਰੋਂ ਨਿਕਣ ਦਾ ਮਨ ਹੀ ਨੀ ਕਰਦਾ ਪਿਆ। ਇੰਨੀ ਗਰਮੀ ਇੰਨੀ ਲੂ ਚੱਲਦੀ ਪੀ ਏ।
ਉਹੀ ਤਾਂ ਗੱਲ ਹੈ। ਮੈਂ ਨਾ ਐਕਚੁਲੀ ਸਿਲਾਈ ਸਿੱਖਦੀ ਆ ਨਾ
ਹਾਂਜੀ।
ਸਿਲਾਈ ਸ਼ਿਖਣ ਸਮਾਂ ਬਾਰਾਂ ਸ ਸਵਾ ਬਾਰਾਂ ਵਜੇ ਆਉਂਦੀ ਹਾਂ।ਸਵੇਰੇ ਜੋ ਸਾਡੇ ਨੂੰ ਪੌਣੇ ਦਸ ਵਜੇ ਜਾਂਦਇ ਹਾਂ ਉਹ ਪਤਾ ਨੀ ਕੱਲ ਗਰਮੀ ਲੱਗ ਗਈ। ਕੀ ਹੋਇਆ? ਮੇਰਾ
ਹਾਂ-ਹਾਂ ਬਸ ਏਹੀ। ਤੁਸੀਂ ਜਾਣਦੇ ਹੋ ਨਾ, ਨਾਲ ਆਪਣੇ ਪਾਨੀ ਦੀ ਬੋਟਲ ਲੈ ਕੇ ਜਾਇਆ ਕਰੋ।
ਹਾਂਜੀ, ਪਾਣੀ ਦੀ ਬੋਟਲ ਤਾਂ ਭੈਣ ਜੀ, ਮੈਂ ਲੈ ਕੇ ਜਾਨੀ ਆ ਅਪਨੀ
ਹਾਂ, ਬਸ ਗਰਮੀ ਏਨੀਂ ਏਗੀਅ। ਬਸ, ਕੀ ਕਰੇ ਬੰਦਾ? ਤੁਹਾਨੂੰ ਮੈਂ ਦੱਸਦੀ ਆਹੀ, ਉੱਡ ਕੀ ਕਹਿੰਦੇ ਨੇ, ਬਚਾਅ ਕੀ ਕਿਵੇਂ ਧੁੱਪ ਤੋਂ ਬਚਾਅਵ ਆਏ? ਗਰਮੀ ਤੋਂ ਬਚਾਅਵ ਆਏ? ਦੇਖੋ, ਤੇ ਪਹਿਲੀ ਗੱਲ ਤਾਂ ਇਹ ਹੀ ਆ ਕਿ ਤੁਸੀਂ ਖਾਣ-ਪੀਣ ਦਾ ਧਿਆਨ ਰੱਖੋ। ਤੇ ਹਾਈ ਟ੍ਰਰੇਸ਼ਨ‌ ਦਾ ਜਿਵੇਂ ਤੁਸੀਂ ਗ ਗਰਮੀਆਂ ਹੈਗੀਆਂ, ਤੇ ਤੁਸੀਂ ਇੱਕ ਦਿਣੇ, ਤੁਸੀਂ ਵੇਖੋ ਤਿੰਨ ਚਾਰ ਲੀਟਰ ਪਾਣੀ ਤੁਸੀਂ ਪੀਓ ਹੀ ਪੀਓ। ਕਉਂਕਿ ਗਰਮੀ ਬੜੀ ਹੈ। ਸਾਡੀ ਬੋਡੀ ਅਗਰ ਹਾਈਡਰੇਟ ਰਹੇਗੀ ਨਾ, ਜਿੰਨੀ ਹਾਈਡਰੇਟ ਸਾਡੀ ਬੋਡੀ ਰਹੇਗੀ ਓਨਾ ਹੀ ਫਾਇਦਾ ਸਾਡੇ ਲਈ।
ਕਿਉਂਕਿ ਦੇਖ ਕੋ ਜਸੇ ਪਾਨੀ ਨੀ ਪੀਵਾਂਗੇ ਸਾਡਾ ਗਲਾ ਸੁੱਕੇਗਾ।ਬੋਡੀ ਹਾਈ ਰੇਟ ਨੀ ਹੈਗੀ। ਅਸੀਂ ਹੋਰ ਘੁੰਮ ਵੀ ਰੇਆ, ਜੇ ਬਾਹਰ ਵੀ ਸਾਡਾ ਆਨਾ-ਜਾਨਾ ਹੈਗਾ। ਕੰਮ-ਕਾਰਜ ਹੈਗੇ ਨੇ ਜੇ ਅਸੀਂ ਪਾਨੀ ਨੀ ਪੀ ਰੇ। ਦਿਨ ਚ ਅਸੀਂ ਮੰਨ ਲਓ, ਚਾਰ ਪੰਜ ਗਲਾਸ ਪਾਨੀ ਪੀ ਰਹੇ ਹਾਂ। ਬਸ, ਇੰਨਾ ਹੀ ਪੇਰਿਆਂ ਜੋ ਬਿਲਕੁਲ ਵੀ ਸਫੀਸ਼ੈਂਟ ਨਹੀਂ ਹੈਗਾ। ਸਾਡੀ ਬੋਡੀ ਵਾਸ
ਪਰ ਭੈਣ ਜੀ, ਸਿੰਪਲ ਪਾਨੀ ਇੰਨਾ ਪੀਤਾ ਵੀ ਨੀ ਜਾਂਦਾ। ਕਿੰਨਾ ਕੁ ਬੰਦਾ ਪੀ ਲੇਗਾ?
ਦੇਖੋ, ਅਤੇ ਪਾਣੀ ਦੇ ਕਿੰਨੇ ਤੁਸੀਂ ਕਾਫੀ ਡ੍ਰਿਂਕ ਬਨਾ ਸਕਦੇ ਹੋ। ਦੇਖੋ, ਪਹਿਲੇ ਤਾਂ ਤੁਸੀਂ ਵੇਖੋ ਇੱਕ ਦੋ ਲੀਟਰ ਤੁਹਾਨੂੰ ਦੇਖੋ, ਤੁਹਾਨੂੰ ਨੋਰਮਲ ਪਾਣੀ ਹੀ ਪਏਗਾ।
ਅੱਛਾ ਜੀ, ਠੀਕ ਹੈ।
ਦੇਖੋ, ਕਦੇ ਕਦੇ ਕੀ ਹੁੰਦਾ? ਜ਼ਿਆਦਾ ਬੰਦੇ ਦਾ, ਜ਼ਿਆਦਾ ਵੀ ਡਰਿੰਕਸ ਪੀ ਦਾ ਮਨ ਨੀ ਕਰ ਇੱਕ ਦੋ ਲੀਟਰ, ਵੇਖੋ, ਤੁਸੀਂ ਸਾਦਾ ਪਾਣੀ ਹੀ ਪੀਓ। ਤੁਹਾਨੂੰ ਉਹ ਕਰਾਂਗੀ, ਰਿਕਮੈਂਡ ਕਰਾਂਗੀ। ਬਾਕੀ ਤੁਸੀਂ ਇੱਕ ਚੀਜ਼ ਤੁਹਾਨੂੰ ਦੱਸਦੀ ਹਾਂ। ਬੋਤ, ਜੋ ਬੋਹਤ ਹੀ ਜ਼ਆਦਾ ਫਾਇ ਇਹ ਮੰਨੋ ਹੈ ਕਿ ਤੁਹਾਡੇ ਸਕਿੰਨ ਆਸਤੇ, ਤੁਹਾਡੇ ਮਤਲਬ ਜੋ ਵਾਲਾਂ ਅਸਤ ਤੇ ਮਤਲਬ ਤੁਹਾਡੀ ਬੋਡੀ ਆਸਤੇ ਬਹੁ ਅੱਛੀ ਹੈ, ਜਿਵੇਂ ਮੰਨ ਲਓ ਤੁਸੀਂ ਪਾਨੀ ਲੇਆ ਠੰਡਾ ਪਾਨੀ ਭਰ ਲੇਆ, ਬੋਤਲ ਇਚ ਠੀਕ ਹੈ, ਤੇ ਜਿਵੇਂ ਮੰਨ ਲਓ ਸਲਾਦ ਤੇ ਕੱਟਦੇ ਹੈਗੇ ਆ ਰੋਟੀ ਵਾਸਤੇ, ਰੋਟੀ ਨਾ ਖਾਣ ਲਈ। ਖੀਰਾ ਵਗੈਰਾ ਹਨਾ, ਜਿਵੇਂ ਮੰਨ ਲਓ ਅਸੀਂ- ਖੀਰਾ ਕੱਟਿਆ, ਚੁਕੰਦਰ ਵਗੈਰਾ ਕੱਟ- ਕੇ ਹਨਾ ਜੇ- ਜਿਹੜੇ ਉਹਦੇ ਛਿਲਕੇ ਹੋਏ ਨਾ, ਜੋ ਵੇਸਟ ਚੀਜ਼ ਹੋਈ, ਉਹਨੂੰ ਸੁੱਟਣਾ ਨਹੀਂ ਹੈਗਾ। ਉਹਨੂੰ ਕੀ ਕਰੋ ਤੁਸੀਂ- ਉਹੀ ਨਾ ਜਿਵੇਂ ਮਤਲਬ ਪਹਿਲੇ ਅਸੀਂ ਧੋ ਲਿਆ ਛਿਲਕੇ ਵਗੈਰਾ ਨੂੰ ਵੀ ਹਨਾ। ਉਹਨੂੰ ਧੋ ਕੇ ਨਾ ਅੱਛੇ ਤਰੀਕੇ ਨਾਲ, ਜਿਹੜਾ ਅਸੀਂ ਪਾਣੀ ਬੋਤਲ ਵਿੱਚ ਭਰਿਆ ਨਾ, ਉਹ ਉਹਦੇ ਵਿੱਚ ਇਹ ਸਾਰੇ ਚਕੰਦਰ ਦੇ ਛਿਲਕੇ, ਜੇ ਤੁਸੀਂ ਗਾਜਰ ਕੱਟੀ ਹਨਾ ਗਾਜਰ ਦਾ ਛਿਲਕੇ, ਬਾਅਦ ਵਿੱਚ ਤਾਂ ਹੁਣ ਗਾਜਰ ਇੰਨੀ ਆਉਂਦੀ ਨੀ ਹੈਗੀ ਜੇ, ਤੁਸੀਂ ਦੇਖਿਓ ਬਾਕੀ ਜੇ ਤੁਹਾਨੂੰ ਅਵੇਲੇਬਲ ਹੋਏਗਾ ਤੁਸੀਂ ਪਾ ਸਕਦੇ ਹੋ। ਇਹ ਤਾਂ ਖੀਰੇ-ਖੀਰੇ ਦੇ ਛਿਲਕੇ ਇਹ ਤਿੰਨੋ ਪਾ ਕੇ ਪਾਣੀ ਵਿੱਚ ਹਲਕਾ ਜਿਹਾ- ਤੁਸੀਂ ਕਾਲਾ ਨਮਕ ਪਾ ਲਉ। ਹਲਕੀ ਜਿਹੀ ਉਹ ਕਾਲੀ ਮਿਰਚ ਪਾ ਲੋ ਬਿਲਕੁਲ ਕੁੱਟਕੇ ਹੈਂ, ਬਿਲਕੁਲ ਹਲਕੇ ਜਿਆਦਾ ਟੇਸਟ ਨਾ ਆਏ ਐਨਾ, ਤੁਸੀਂ ਨਾ ਉਹਨੂੰ ਕੀ ਕਹਿੰਦੇ ਨੇ, ਮਤਲਬ ਚਾਰ-ਪੰਜ ਘੰਟੇ ਵਾਸਤੇ ਨਾ ਰੱਖ ਦੋ।
ਠੀਕ। ਠੀਕ ਹੈ ਭੈਣ ਜੀ, ਠੀਕ ਹੈ।
ਤੁਸੀਂ ਉਹ ਪਾਣੀ ਪੀਓ।ਮੈਂ ਕਹਿੰਦੀ ਹਾਂ, ਇਹਦਾ ਉਹਦਾ ਟੇਸਟ ਵੇਖਣਾ ਤੁਸੀਂ।ਇੰਨਾ ਸਵਾਦ ਪਾਣੀ, ਤੁਹਾਨੂੰ ਹਟ ਕੇ ਹੀ ਲੱਗੇਗਾ, ਬਿਲਕੁਲ।ਤੁਹਾਨੂੰ ਲੱਗੇਗਾ ਨਹੀਂ ਕਿ ਮੈਂ ਪਾਣੀ ਪੀ ਰਹੀ ਹਾਂ। ਉਹਦਾ ਟੇਸਟ ਇੰਨਾ ਵਧੀਆ, ਇੰਨਾ ਬਹੁਤ, ਤੁਸੀਂ ਜੇ ਮੰਨੋ ਸਾਰੀ ਖੀਰੇ ਦੀ ਜਿਹੜੀ ਵੀ ਉਹਦੀ ਇੰਪੋਰ-ਇੰਪੋਰੀਟਿਸ ਹੈਗੀਆਂ, ਸਾਰੀਆਂ ਉਹ ਪਾਣੀ ਚ ਆ ਜਾਣਗੀਆਂ। ਚੁਕੰਦਰ ਹੈਗਾ, ਉਹ ਸਾਰੇ ਗੁਣ ਜਾਣਗੇ, ਜਿਹੜੇ ਗਾਜਰਾਂ ਦਾ ਹੈਗਾ ਛਿਲਕੇ- ਸਾਰੀ ਸਾਰੇ ਜਿੰਨੇ ਵੀ ਓਹਦੇ ਚ ਮਿਨਰਲਸ ਨੇ, ਵਿਟਾਮਿਨਸ, ਜੋ ਵੀ ਇੰਪੋ-ਇੰਪਿਓਰਟੀਜ਼ ਹੈਗੀਆਂ, ਸ ਸਾਰੀ ਪਾਣੀ ਚ ਜਾ ਰਹੀਆਂ ਨੇ। ਉਧਰ ਜਿਵੇਂ ਮੈਂ ਕਹਿੰਦੀ ਹਾਂ ਇੱਕ ਨੰਬਰ ਟੇਸਟ ਹੈਗਾ, ਮੈਂ ਕਿਉਂਕਿ ਮੈਂ ਪੀਦੀ ਸੀ ਗਰਮੀਆਂ ਚ ਹੁਣ ਥੋੜਾ ਵਕਤ ਹੋਇਆ ਛੱਡ ਗਿਆ। ਪਰ ਮੈਂ ਵੀ ਹੁਣ ਮੈਨੂੰ ਯਾਦ ਆ ਗਿਆ ਚਿਰ ਤੇ ਹੈਗ ਮੈਂ ਵੀ ਕਰਾਂਗੀ
ਠੀਕ ਹੈ ਭੈਣ ਜੀ ਠੀਕ ਹੈ ਹਮ-ਹਮ ਹ
ਤੇ ਤੁਸੀਂ ਇਹ ਕਰੋ ਤੈਨੂੰ ਰੱਖ ਦੋ ਪੰਜ ਛੇ ਘੰਟੇ ਵਾਸਤੇ ਰੱਖਤਾ ਤੁਸੀਂ ਪੀਓ ਇਹ ਤੁਹਾਨੂੰ ਬੋਡੀ ਨੂੰ ਹਾਈਡਰੇਟ ਕਰੇਗਾ ਕਿਉਂਕਿ ਦੇ ਔ ਖੀਰਾ ਹੁੰਦਾ ਵੀ ਠੰਡਾ ਗਰਮੀਆਂ ਚ ਖੀਰਾ ਠੰਡਾ ਹੁੰਦਾ ਤੁਹਾਡੀ ਬੋਡੀ ਨੂੰ ਠੰਡਾ ਰੱਖੇਗਾ। ਇਹ ਤੁਸੀਂ ਜੇ ਤੁਂ ਜਾਂਦੇ ਹੋੋ ਤੁਸੀਂ ਸਿਲਾਈ ਖਣ ਜਾਂਦੋ ਇਹ ਬੋਟਲ ਨਾਲ ਲੈ ਕੇ ਜਾਓ ਤੇ ਨਾਲ ਦੇ ਨਾਲ ਪੀਂਦੇ ਰਹੋ ਤੁਹਾਡੀ ਬੋਡੀ ਇੰਨੀ ਹਾਈਡਰੇੇਟ ਰਹੇਗੀ ਤੁਹਾਡੀ ਸਕਿਨ ਵੀ ਅਛੀ ਰਹੇਗੀ ਕਿਉਂਕਿ ਇਹਦੇ ਚ ਦੇਖੋ ਚਕੁੰਦਰ ਹੈਗੀ ਗਾਜਰ ਹੈਗੀ ਗਾਜਰ ਦੇ ਛਿਲਕੇ ਹੈਗੇ ਨੇ ਤੇ ਚਕੁੰਦਰ ਏ ਉਹ ਖੀਰਾ ਏ ਤੇ ਮਤਲਬ ਇਹ ਮੈਂ ਕਹਣੀ ਹਾਂ ਬੈਸਟ ਪਾਣੀ ਸਭ ਤੋਂ ਬੈਸਟ ਤਾਂ ਇਹੀ ਪਾਣੀ ਹੈ
ਠੀਕ। ਠੀਕ ਹੈ ਪੈਣ ਜੀ ਠੀਕ ਹੈ।
ਇਕ ਨੰਬਰ ਏ ਹੋਰ ਜੇ ਤੁਹਾਨੂੰ ਚਾਹੀਦਾ ਹੈ ਜਿਵੇਂ ਮੰਨ ਲਓ ਗੋਦਂ ਕਤੀਰਾ ਗਰਮੀਆਂ ਚ ਬਹੁਤ ਹੀ ਅੱਛਾ। ਅ ਕੀ ਕ ਨਾ ਦੇਖੋ ਕਈਆਂ ਦੇ ਨਾ ਜਿਹੜੀ ਬੋਡੀ ਹੁੰਦੀ ਨਾ ਗਰਮ ਪ੍ਰਕ੍ਰਿਤੀ ਦੀ ਹੁੰਦੀ ਹੈ ਜਿਵੇਂ ਇਨਕਲੂਡ ਮੈਂ ਮੇਰੀ ਬੋਡੀ ਨਾ ਬਹੁਤ ਦਾ ਗਰਮ ਹੈਗੀ ਹੈ। ਅੰਦਰੋਂ ਗਰਮੀ ਵਾਰੀ ਪ੍ਰਾਕ੍ਰਿਤ ਵਾਲੀ ਬੋਡੀ ਹੈਗੀ
ਉਹੀ ਤਾਂ ਨਾ ਮੈਂ ਬਸ ਏਦਾਂ ਹੀ ਹੋਇਆ ਨਾ ਮੈਨੂੰ ਤਾਂ ਹੀ ਡੀਹਾਈਡ੍ਰੇਸ਼ਨ ਹੋ ਗਿਆ
ਹਾਂ ਤੁਸੀਂ ਪਾਣੀ ਜ਼ਿਆਦਾ ਪੀਓ ਤੁਹਾਨੂੰ ਮੈਂ ਪਾਣੀ ਤਾਂ ਕਾਫੀ ਉਹ ਦੱਸਦੀ ਹਾਂ ਕਿਰੀਕੇ ਕਿਵੇਂ-ਕਿਵੇਂ ਕੀ-ਕੀ ਚ ਚੀਜ਼ ਕਰਕੇ ਪਾਣੀ ਪੀ ਸਕਦੇ ਹੋ ਤੁਸੀਂ ਗੋਦ ਕਤੀਰਾ ਲੈ ਲਓ ਤੁਸੀਂ ਇੱਕ ਰਾਤ ਨੂੰ ਉਹਨੂੰ ਭਿਗੋ ਕੇ ਰਾਤ ਇੱਕ ਚਮਚ ਵਗੈਰਾ ਪਾਣੀ ਵਿੱਚ ਪਾਣੀ ਵਿੱਚ ਭਗੋ ਕੇ ਰੱਖ ਦੋ ਫਰ ਤੁਸੀਂ ਉੱਠੋ ਸਵੇਰੇ ਉਹ ਥੋੜਾ ਨਾ ਆਪਣੀ ਫੁੱਲਿਆ ਹੋਏਗਾ ਜਿਹੜਾ ਉਹਨਾਂ ਜਿਦਾਂ ਉਹ ਉਹਦਾ ਹੁੰਦਾ ਨਾ ਸਾਈਜ਼ ਉਸ ਤੋਂ ਨਾ ਥੋੜਾ ਵੱਧ ਕੇ ਫੁੱਲਿਆ ਹੋਏਗਾ। ਤੇ ਜਿਵੇਂ ਤੁਸੀਂ ਮੰਨ ਲਓ ਰੋਹਬਜ਼ਾ ਬਣਾਉਂਦੇ ਹੋ ਘਰ ਆਉਂਦੀ ਹੈ ਬੋਤਲ ਰੋਬਜ਼ੇ ਦੀ ਹਨਾ ਪਤਾ ਹੀ ਹੋਏਗਾ ਤੇ ਉਹਨੂੰ ਹਾਂ ਪਾਣੀ ਵਿੱਚ ਪਾ ਲਿਆ ਜੇ ਤੁਸੀਂ ਦੁੱਧ ਵਾਲਾ ਬਣਾ ਦੁੱਧ ਵਾਲੇ ਪਾਾਲਿਆ ਦੋਨੋ ਬਣ ਜਾਂਦੇ ਨੇ ਤੇ ਉਹਦੇ ਥੋੜਾ ਜਿ ਨਾ ਇੱਕ ਚਮਚ ਜਿਹੜੀ ਸਾਡੀ ਗੋਦਕਤੀਰਾ ਅਸੀਂ ਰਾਤੀ ਭਗੋ ਕੇੱਖ ਕਿਸੇ ਨੇ ਜਿੜੀ ਫੁੱਲ ਗਈਏ ਉਹਨੂੰ ਪਾਣੀ ਵਿੱਚ ਉਹਦੇ ਚ ਰੂਅਬਜ਼ੇ ਚ ਪਾਣੀ ਏ ਤੁਸੀਂ ਮਿਕਸ ਕਰਕੇ ਪੀ ਲਓ ਇੱਕ ਮਿਕਸ ਕਰਕੇ ਪੀ ਲਓ ਜਿਹੜੀ ਗੋਂਦ ਕਤੀਰ ਹੈ ਉਹ ਸਾਡੀ ਬੋਡੀ ਨੂੰ ਇੰਨੀ ਠੰਡਾ ਰੱਖਦੀ ਸਭ ਤੋਂ ਬੈਸਟ ਹੈਗੀ ਮੈਂ ਕਹਿੰਦੀ ਹ ਗਰਮੀਆਂ ਆਸ ਕਿਉਂਕਿ ਇਹ ਸਾਡਡੀ ਬੋਡੀ ਨੂੰ ਬਿਲਕੁਲ ਠਡਾ ਰੱਖਦੇਉਂ ਠੰ ਚੀ ਹੁੰਦੀ ਏ
ਉਹੀ ਤਾਂ ਨਾ ਮੈਂ ਪਿਛਲੇ ਸਾਲ ਖਾਧਾ ਸੀਗਾ ਬਟ ਮੈਨੂੰ ਹੁਣ ਇਸ ਸਾਲ ਯਾਦ ਹੀ ਨ ਰਹਦਾ ਸ਼ਾਇਦ ਮੇਰੀ ਤਬੀਅਤ ਵੀ ਖਰਾਬ ਹੋ ਗਈ ਮੈਂ ਕਿਹਾ ਚੱਲ ਭੈਣ ਜੀ ਨਾਲ ਸਲਾਹ
ਹਾਂ ਬ ਕੋਈ ਨੀ ਕੋ ਹੋਰ ਜੇ ਮੰਨ ਲਓ ਹਾਂ ਹਾਂ ਨਾਰੀਅਲ ਪਾਣੀ ਤੁਸੀਂ ਪੀ ਲਓ ਨਿੰਬੂ ਪਾਣੀ ਪੀਲੋ ਛਾਛ ਆਉਂਦੀ ਹੈ ਹਨਾ ਘਰ ਤੁਸੀਂ ਲੱਸੀ ਬਣਾ ਲਓ ਦਹੀਂ ਦੀ ਆਮ ਪੰਨਾ ਕਾਫ਼ੀ ਚੀਜ਼ਾਂ ਹੈਗੀਆਂ ਮੈਂ ਕਹਿੰਦੀ ਹਾਂ ਚੀਆ ਸੀਟਸ ਤੁਸੀਂ ਰਾਤੀ ਵਿਗੋ ਕੇ ਰੱਖ ਦੋ ਕਾਫ਼ੀ ਹੀ ਚੀਜ਼ਾਂ ਨੇ ਤੁਸੀਂ ਜਿਵੇਂ ਮੰਨ ਲਓ ਇਹ ਹੁੰਦਾ ਨੀ ਕਿ ਹਾਂ ਹਰ ਰੋਜ਼ ਅਲੱ ਅਲੱਗ ਕੋਈ ਚੀਜ਼ੀ ਕਿਉਕ ਇੱਕ ਚੀਜ਼ ਅਸੀਂ ਹਰ ਰੋਜ਼ ਪੀਏ ਜਿਵੇਂ ਤੁਹਾਨੂੰ ਦੱਸਿਆ ਕਿ ਹਾਂ ਇਹ ਪਾਣੀ ਬਣਾਓ ਤੁਸੀਂ ਨਾਰੀਅਲ ਵ ਉਹਦਾ ਖੀਰੇ ਵਗੈਰਾ ਤੇ ਬੰਦਰ ਨਾ ਬੋਰ ਹੋ ਜਾਂਦਾ ਨੂ ਹਰ ਰੋਜ਼ ਪੀ ਪੀ ਤੇ ਮਨ ਕਰਦਾ ਕਿ ਹਾਂ ਕੋਈ ਅਲੱਗ ਅਲੱਗ ਚੀਜ਼ਾਂ ਟਰਾਈ ਕਰੇ ਤੇ ਤੁਸੀਂ ਇਹਵੇ ਕਰ ਲਓ ਇੱਕ ਇੱਕ ਦਿਨ ਤੁਸੀਂ ਨਾਰੀਅਲ ਪਾਣੀ ਪੀ ਲਓ ਇੱਕ ਕਿਤੇ ਨਿੰਬੂ ਪਾਣੀ ਬਣਾ ਲਓ ਕਿਤੇ ਚੀਆ ਸੀਡ ਦਾ ਪਾਊਡਰ ਰੱਖ ਲ ਲੋ ਉਹ ਗੋਣ ਕਤੀਰਾ ਬਣਾ ਲਓ ਇਹ ਸਭ ਚੀਜ਼ਾਂ ਛਾਸ ਵਗੈਰਾ ਹੋਗੀ ਲੱਸੀ ਵਗੈਰਾ ਹੋ
ੇ ਗੋਂਦਤੀ ਰਹਿ ਆਪਾਂ ਇੱਕੋ ਵਾਰੀ ਬਣਾ ਕੇ ਪੀ ਜਾਂ ਫਿਰ ਆਪਣੇ ਬੋਤਲ ਦੇ ਵਿੱਚ ਕੈਰੀ ਕਰ ਸਕਦੇ ਆ ਨਾ
ਤੁਸੀਂ ਬੋਤਲ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਖੀਰੇ ਦਾ ਹੇਨਾ ਆਦੇ ਵਿੱਚ ਵੀ ਤੁਸੀਂ ਪਾ ਸਕਦੇ ਹੋ ਜਿਹੜਾ ਅਸੀਂ ਰਾਤੀ ਭੋਗ ਰੱਖਾਂਗੇ ਅਦੇ 'ਚ ਵੀ ਪਾ ਸਕਦੇ ਹੋਤ ਸਗੋਂ ਮੈਂ ਕਹਿੰਦੀ ਹਾਂ ਬੈਸਟ ਬਣ ਜਾਵੇਗੀ ਸਾਡੇ ਡਰਿੰਕ ਕਿਉਂਕਿ ਸਭ ਕੁਛ ਹੀ ਐਡ ਹੋ ਜਾਵੇਗਾ ਤੁਸੀਂ ਅਲੱਗ ਵੀ ਨੋਰਮਲ ਪਾਣੀ ਵਿੱਚ ਮਤਲਬ ਪਾ ਕੇ ਵੀ ਪੀ ਸਕਦੇ ਹੋ ਕਈ ਕੀ ਹੁੰਦੇ ਅ ਗਰਮੀਆਂ ਚ ਹੁੰਦੇ ਨਾ ਕਿ ਓਟਸ ਬਨਾਰਾ ਓਟਸ ਬਣਾ ਕੇ ਉਹਦੇ ਚ ਬਣਾਣਾ ਵਗੈਰਾ ਫਰੂਟਸ ਕੇ ਚੀਆ ਸਧ ਪਾ ਦਿੰਦੇ ਨੇ ਹਨਾ ਖਾਣ 'ਚ ਉਹ ਵੀ ਬਹੁਤ ਹੀ ਸਵਾਦ ਹੁੰਦਾ ਖਾਣ ਚ ਤੇ ਜਿਵੇਂ ਹੁਣ ਇਹ ਤਾਂ ਦੇਖੋ ਪਾਣੀ ਦਾ ਹੋ ਗਿਆ ਤੁਸੀਂ ਖਾਣ ਪੀਣ ਦਾ ਵੀ ਠੀਕ ਕਰੋ ਖਾਣ ਪੀਣ ਦਾ ਕਿਵੇਂ ਹੋਏਗਾ ਤੁਸੀਂ ਆਪਣੇ ਜਿਹੜੇ ਫਰੂਟਸ ਹੁੰਦੇ ਨਾ ਉਹ ਇਹਵੇ ਰੱਖੋ ਜਿਹਨਾਂ ਚ ਪਾਣੀ ਦੀ ਮਾਤਰਾ ਜ਼ਿਆਦਾ ਹੈ ਜਿਵੇਂ ਜਿਵੇਂ ਮੰਨ ਲਓ ਤਰਬੂਜ ਹੋ ਗਿਆਆਂ ਖਰਬੂਜਾ ਹੋਗ ਗਿਆ ਹਨਾ ਇਹ ਸਭ ਇਹ ਦੋ ਮੈਂ ਕਹਿੰਦੀ ਹਾਂ ਦੋਨਾਂ ਵਿੱਚ ਤਾਂ ਸਭ ਤੋਂ ਜ਼ਿਆਦਾ ਹੀ ਮਾਤਰਾ ਹੈਗੀ ਫੂ ਉਹਦੀ ਪਾਣੀ ਦੀ
ਠੀਕ ਏ ਪੈਣ ਜੀ
ਸਭ ਤੋਂ ਜ਼ਿਆਦਾ ਪਾਣੀ ਹੈ ਨਾ ਜੇ ਮੰਨ ਲਓ ਤਰਬੂਜ ਹੈਗਾ ਤਰਬੂਜਾ ਹੈਗਾ ਹੈਰ ਮੈਨ ਚਤ ਨੀ ਆਉਂ ਕਿਹੜੇ ਕਿਹੜੇ
ਹਾਂਜੀ ਨਹੀਂ ਇੱਕ ਤਾਂ ਜਿਵੇਂ ਤਰਬੂਜ ਹੋ ਗਿਆ ਖਰਬੂਜ ਜੇ ਹੋ ਗਏ ਇਏਾਂ ਦੀ ਚੀਜ਼ਾਂ ਸਹੀ ਰਹਿੰਦੀਆਂ ਇੱਕ ਹੋਰ ਆਉਂ ਇੱਕ ਪਪੀਤਾ ਹੋ ਗਿਆ
ਇਹਨਾਂ ਚ ਹਾਂ ਪਾਪੀਤਾ ਵਗੈਰਾ ਹੋ ਗਿਆ ਕੋਈ ਹਾਂ-ਹਾਂ ਬਿਲਕੁਲ-ਬਿਲਕੁਲ ਇਹਨਾਂ ਚ ਪਾਣੀ ਦੀ ਮਾਤਰਾ ਜ਼ਿਆਦਾ ਏ ਹੁਣ ਅਸੀਂ ਉਹਗੇ ਕਰ ਕੰਜ਼ਿੂਮ ਖਾ ਰਿਹਾ ਨਾ ਖਾ ਰਿਹਾ ਤੇ ਦੇਖੋ ਪਾਣੀ ਸਾਨੂੰ ਸਾਡੀ ਬੋਡੀ ਨੂੰ ਮਿਲ ਰਿਹਾ ਹਾਈਡ੍ਰੇਸ਼ਨ ਵੀ ਰਹੇਗੀ ਕਿਉਂਕਿ ਜ਼ਿਆਦਾ ਮਾਤ ਤੇ ਇਹਨਾਂ ਫਰੂਟਸ ਵਿੱਚ ਪਾਣੀ ਦੀ ਹੀ ਹੁੰਦੀ ਹੈ ਤੇ ਜਿਹੜੇ ਫਰੂਟਸ ਜੋ ਵੀ ਇਹਨਾਂ ਦੀ ਵਿਟਾਮਿਨ ਹੈਗੇ ਮਿਨਰ ਹੈਗੇ ਉਹ ਸਾਰੇ ਸਾਡੇ ਬੋਡੀ ਨੂੰ ਮਿਲਣਗੇ ਜੋ ਕਿ ਬਹੁਤ ਅੱਛੇ ਨੇ ਕਿਉਂਕਿੋ ਅੰਬ ਵੀ ਲੈ ਲਓ ਕਿਉਂਕਿ ਅੰਬ ਵਿੱਚ ਵੀ ਜੂਸੀ ਹੀ ਹੁੰਦੇ ਆ ਅੰਬ ਵੀ
ਹਾਂਜੀ ਜ ਹੁੰਦਾ ਤਾਂ ਜੂਸੀ ਬਟ ਉਹਦੇ ਵਿੱਚ ਨਾ ਮਿੱਠਾ ਬਹੁਤ ਹੁੰਦਾ
ਹਾਂ ਪਰ ਕਦੇ ਕਦੇ ਇਹ ਹੁੰਦਾ ਹੀ ਕਈ ਨਾ ਦਾਂਜ ਵਗੈਰਾ ਨਿਕਲ ਜਾਂਦੇ ਨੇ ਕਿਉਂਕਿ ਅਹ ਆਮ ਹਨਾ ਪਟ ਬਾਕੀ ਬੈਸਟ ਆ ਤੁਹਾਨੂੰ ਮੈਂ ਖਰਬੂਜਾ ਹੀ ਦੱਸਾਂਗੀ ਸਭ ਤੋਂ ਬੈਸਟ ਕਿਉਂਕਿ ਖਰਬੂਜੇ ਸਭ ਤੋਂ ਜ਼ਿਆਦਾ ਪਾਣੀ ਹੁੰਦਾ ਸਭ ਤੋਂ ਜ਼ਿਆਦਾ ਹਾਂ ਐਸਾ ਚੀਜ਼ ਹੋ ਗ ਹੋਰ ਦੇਖੋ ਤੁਸੀਂ ਨਾ ਆਪਣੇ ਕੱਪੜਿਆਂ ਦਾ ਵੀ ਦੇਖੋ ਧਿਆਨ ਰੱਖੋ ਕਈ ਕੀ ਹੁੰਦੇ ਡਾਕ ਕਲਰ ਦੇ ਕੱਪੜੇ ਪਾਂਦੇ ਨੇ ਜੇ ਮਤਲਬ ਬਲੈਕ ਪਾ ਰਹੇ ਨੇ ਰੈਡ ਪਾ ਰਹੇ ਨੇ ਬਿਲਕੁਲ ਡਾਕਿਸ਼ ਉਹਵੇ ਵੀ ਸਾਨੂੰ ਕੱਪੜੇ ਪਾ ਕੇ ਬਿਲਕੁਲ ਘਰੋਂ ਬਾਹਰ ਨਿਕਲ ਕਰੱਲਣਾ ਨਹੀਂ ਹੈਗਾ ਕਿਉਂਕਿ ਕੀ ਹੁੰਦਾ ਜ ਆਪਾਂ ਕੱਪੜੇ ਪਾਉਂਦੇ ਨਾ ਤੇ ਧੁੱਪਲਦੀ ਜ਼ਿਆਦਾ ਲੱਗਦੀ ਜ਼ਿਆਦਾ ਹੀ
ਬਿਲਕੁਲ-ਬਿਲਕੁਲ ਨਹੀਂ ਮੈਂ ਤਾਂ ਭੈਣ ਜੀ ਲਾਈਟ ਕਲਰ ਪਸੰਦ ਕਰਦੀਆਂ ਲਾਈਟ
ਹਾਂ-ਹਾਂ ਜਦੋਂ ਵੀ ਬਾਹਰ ਨਿਕਲੋ ਤੁਸੀਂ ਲਾਈਟ ਕਲਰ ਦੇ ਕੱਪੜੇ ਪਾਓ ਨਿਊਡ ਸ ਸ਼ੇਡ ਹੋ ਗਈ ਹਨਾ ਕ੍ਰੀਮ ਵਗੈਰਾ ਕਲਰ, ਵਾਈਟ ਕਲਰ ਹੋ ਗਿਆ, ਸਕਾਈ ਬਲੂ ਕਲਰ ਹੋ ਗਿਆ ਹਾਂ ਐਸੇ ਕਲਰ ਪਾ ਕੇ ਨਿਕ ਨਿਕਲੋ ਹ ਜਦੋਂ ਵੀ ਨਿਕਲੋ ਘਰੋ ਤੁਸੀਂ ਸਿਰ ਆਪਣਾ ਢੱਕ ਕੇ ਕਿਉਂਕਿ ਸਿਰ ਤੇ ਹੀ ਲੱਗਦੀ ਹੈ ਜ ਤੁਹਾਨੂੰ ਦੱਸੋ ਕਿ ਸਿਰ ਗਰਮ ਹੋ ਜਾਂਦਾ ਸਾਡਾ ਜੇ ਅਸੀਂ ਬਾਹਰੋਂ ਆਉਂਦੇ ਹ ਨਾ ਤੁਸੀਂ ਟੱਚ ਕਰਕੇ ਵੇਖਿਆ ਹੋਵੇ ਕਦੇ ਸੇਰ ਨੂੰ ਸੇਰ ਤੇ ਦੇਖੋ ਮੂੰਹ ਨੂੰ ਭਾਵੇਂ ਕਵਰ ਕਰੋ ਨਾ ਕਰੋ ਸਿਹਤ ਨੂੰ ਮੈਂ ਕਹਿੰਦੀ ਹਾਂ ਸਭ ਤੋਂ ਪਹਿਲੇ ਸਿਰ ਨੂੰ ਕਵਰ ਕਰੋ। ਤੇ ਜਦੋਂ ਆ ਕੇ ਲੱਗਦੀ ਏ ਨਾ ਫਿਰ ਤਾਂ ਹੀ ਬੁਖਾਰ ਚੜ ਬੰਦੇ ਨੂੰ। ਹਮ ਤੇ ਬਾਕੀ ਤੁਸੀਂ ਜ਼ਿਆਦਾ ਪ੍ਰੈਫਰ ਕਰੋ ਕਿ ਗਿਆਰਾਂ ਤੋਂ ਲੈ ਕੇ ਚਾਰ ਵਜੇ ਤੱਕ ਘਰੋਂ ਬਾਹਰ ਨਾ ਨਿਕਲੋ ਘਰੇ ਹੀ ਬੈਠੋ ਕਿਉਂਕਿ ਉਸ ਸਮੇਂ ਜਾਦਾ ਧੁੱਪ ਹੁੰਦੀ ਹੈ, ਜਾਦਾ ਹੀ ਗਰਮ ਲੂ ਵਗੈਰਾ ਚੱਲਦੀ ਹੈ।
ਬਿਲੁ ਬਿਲਕੁਲ-ਬਿਲਕੁਲ ਇਹ ਤਾਂ ਹੈਗਾ। ਧਿਆਨ ਰੱਖਾਂਗੀ ਹੁਣ ਆਪਣਾ ਕਿਉਂਕਿ ਹੁਣ ਇਸ ਟਾਈਮ ਤਾਂ ਮੈਂ ਆਪ ਬਿਮਾਰ ਹੋ ਪਈ ਆ।
ਹਾਂ ਬਸ ਹੁਣ ਇਹ ਸਭ ਚੀਜ਼ਾਂ ਕਰ ਰਹੇ ਹੋ ਪਾਨੀ ਵਗੈਰਾ ਪੀਓ।
ਹਾਂਜੀ ਠੀਕ ਹੈ ਭੈਣ ਜੀ, ਠੀਕ ਹੈ ਭੈਣ ਜੀ ਵਧੀਆ ਲੱਗਾ ਤੁਸੀਂ ਦੱਸਿਆ ਨਾ ਮੈਂ ਹੁਣ ਕਰਾਗੀ।
ਹਾਂਜੀ ਬਿਲਕੁਲ-ਬਿਲਕੁਲ ਠੀਕ ਹੈ ਓਕੇ-ਓਕੇ।